ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਕੀ ਹਾਲ ਚਾਲ ਏ?
ਹੈਲੋ।
ਮੈਂ ਕਿਹਾ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਏ? ਹਾਂਜੀ ਆਵਾਜ਼ ਨੀ ਆ ਰਹੀ ਵੀਰ ਜੀ
ਆ ਰਹੀ ਆ ਰਹੀ ਆ ਉਹ ਪਿਛੇ ਨਾ ਦੂਜੇ ਕਾਲਿੰਗ ਕਰ ਰਹੇ ਸੀ ਤਾਂ ਉਹ ਮਨ ਕੱਟੀ ਕੱਲ ਤਾਂ ਕਰਕੇ
ਅੱਛਾ। ਹੋਰ ਘਰ ਪਰਿਵਾਰ ਸਭ ਵਧੀਆ।
ਬੋ ਵਧੀਆ ਵਧੀਆ ਤੁਸੀਂ ਸੁਣਾਓ
ਵਧੀਆ ਜੀ ਵਧੀਆ ਬਸ ਮੈਂ
ਪਟਨਾ ਸਾਹਿਬ ਹਾਲੇ ਮੈਂ ਵੀ ਨੀ ਗਿਆ ਸੀ। ਅੱਛੀ, ਗੱਲ ਦੱਸਣ ਦਾ ਪਟਨਾ ਸਾਹਿਬ ਮੈਂ ਵੀ ਨੀ ਗਿਆ, ਹਜ਼ੂਰ ਸਾਹਿਬ ਵੀ ਮੈਂ ਨੀ ਗਿਆ।
ਨਹੀਂ ਹਜ਼ੂਰ ਸਹਿਬ ਤਾਂ,
ਹਜ਼ੂਰ ਸਾਹਿਬ ਨੀ ਉਥੇ ਕਹਿ ਰਿਹਾ ਮੈਂ ਜਿੱਥੇ ਉਹ ਬਰਫ਼ਾ ਆਲਾ ਹੈ।
ਅੱਛਾ, ਉਹ ਹੇਮਕੁੰਡ ਸਾਹਿਬ ਗੁਰਦੁਆਰਾ
ਸਹਿਬ ਹੇਮਕੁੰਟ ਸਹਿਬ
ਹਾਂਜੀ, ਉਧਰ ਭਾਜੀ ਮੈਂ ਵੀ ਨ ਸਾਡੇ ਇਧਰੋਂ ਨਾ ਹਾਂਜੀ ਮੇਰਾ ਵੀ ਉੱਥੇ ਜਾਣ ਦਾ ਬਹੁਤ ਮਨੇ ਬਸ ਮੈਨੂੰ ਕੋਈ ਸਾਥ ਵੀ ਨੀ ਮਿਲਦਾ ਤੇ ਨਾਲੇ ਮੈਨੂੰ ਨਾ ਕਦੀ, ਗਿਆ ਵੀ ਨੀ ਤੇ ਮੈਨੂੰ ਕੀ ਗੱਲ ਮੈਂ ਕਿਹਾ, ਪੁਛਿਆ ਭਾਜੀ ਨੂੰ ਪਟਨ ਜੀ ਗਏ ਨੇ ਤੇ ਦੇਖ ਲੈਂਨੇ ਆ,
ਨਹੀਂ ਹੁਣ ਮੈਂ ਸੋਚਿਆ ਹੈ, ਪਟਨਾ ਸਾਹਿਬ ਵੀ ਤੇ ਉੱਥੇ
ਹੇਮਕੁੰਡ ਸਾਹਿਬ ਹਾਂਜੀ-ਹਾਂਜੀ,
ਤੇ ਮੈਂ ਇੱਥੇ ਦੋ ਉਦੋ ਦਾ ਪਲੇੈਨ ਜਾਣਾ ਐ ਜਾਣਾ ਦੇਖੋ ਕੋਈ ਨਾ ਵਾਹਿਗੁਰੂ ਕਰਨ ਕਿਰਪਾ ਪਾ ਤੇ ਚੱਲ ਜਾ ਗੇ।
ਹਾਂਜੀ ਤੇ,
ਹੂੰ, ਕੋਈ ਨਾ ਤੁਸੀ ਬਣਾ ਲੋ ਸਲਾ ਫੇਰ ਆਪਾ ਇਕੱਠੇ ਚੱਲਾਗੇ, ਕੋਈ ਨਾ ਕੋ ਨਹੀਂ ਚੱਲਾਂਗੇ ਐਸੀ ਕਿਹੜੀ ਗੱਲ ਹੈ।
ਹਾਂਜੀ, ਤੇ ਫਿਰ ਆਪਣਾ ਪਹਿਲਾਂ ਪਟਨਾ ਸਾਹਿਬ ਦਾ ਸੋਚਿਆ ਆ ਪਹਿਲਾ ਤੁਸੀਂ ਹੇਮਕੁੰਟ ਸਾਹਿਬ
ਮੇਰਾ ਮੰਨ ਹੈ ਕਿ ਹੇਮਕੁੰਡ ਦਾ ਗਰਮੀਆਂ ਚ ਹੀ ਜਾਣਾ ਹੋਊਗਾ।
ਦੇਖੋ, ਅਗਰ ਅਸੀਂ ਇਸ ਮੌਸਮ ਦੀ ਗੱਲ ਕਰੀਏ ਤਾਂ ਹਿਮਕੁੰਟ ਸਾਹਿਬ ਜਾਨ ਦਾ ਫਾਇਦਾ ਹੈ। ਕਿਉਂਕਿ ਹੁਣੇ ਉੱਥੇ ਦੀ ਯਾਤਰਾ ਖੁੱਲ੍ਹੀ ਦੀ ਹੈ ਫਿਰ ਉੱਧਰ ਜਦੋਂ ਬਰਫ਼ਾਂ ਪੈ ਜਾਣਗੀਆਂ ਨਾ ਜੁਲਾਈ ਐਂਡ ਅਗਸਤ ਅਗਸਤ ਸੈਪਤੰਬਰ ਵਿੱਚ ਫਿਰ ਉੱਧਰ ਆਪਾਂ ਜਾ ਨਹੀਂ ਪਾਵਾਂਗੇ ਹੈ, ਨਾ ਪਟਨਾ ਸਾਹਿਬ 'ਤੇ ਅਸੀਂ ਬਾਰ੍ਹਾਂ ਮਹੀਨੇ ਅਸੀਂ ਵੀ ਟਾਈਮ ਜਾ ਸਕਣੇ ਆ ਕਿਉਂਕਿ ਉੱਥੇ ਤਾਂ ਤੁਹਾਨੂੰ ਪਤਾ ਹੈ ਬਾਏ ਟਰੇਨ
ਬਏ ਟਰੇਨ ਹਾਂ ਉੱਥੇ ਤਾਂ ਅਸੀਂ ਆਰਾਮ ਈਜ਼ੀ ਨਾਲ ਜਾ ਸਕਦੇ ਹਾਂ। ਹੈਲੋ, ਹੈਲੋ, ਹੈਲੋ, ਹੈਲੋ, ਹੈਲੋ, ਹੈਲੋ,